ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਾਲ ਜੀ।
ਹੋਰ ਕੀ ਹਾਲ ਐ, ਮੈਂ ਵੀ ਵਧੀਆ ਤੁਸੀਂ ਸੁਣਾਓ?
ਮੈਂ ਠੀਕ ਆ ਜੀ। ਹੋਰ ਘਰ ਪਰਿਵਾਰ ਸਭ ਠੀਕ ਆ।
ਹਾਂਜੀ, ਸਭ ਸਭ ਵਧੀਆ ਤੁਸੀਂ ਸੁਣਾਓ?
ਸਾਡੇ ਵੀ ਵਧੀਆ ਜੀ। ਹੋਰ ਕੀ ਕਰਦੇ ਪਏ ਉਹ।
ਕੁਛ ਨੀ ਮੈਂ ਵਿਹਲਾ ਸੀ ਮੈਂ ਕਿਹਾ ਚੱਲ ਤੁਹਾਡੇ ਨਾਲ ਗੱਲ ਹੀ ਕਰ ਲੈਂਦਾ।
ਅੱਛਾ ਜੀ ਠੀਕ ਹੈ।
ਤੁਸੀਂ ਕੀ ਕਰਦੇ ਪਏ ਸੀ?
ਮੈਂ ਵੀ ਫ੍ਰਰੀ ਸੀਗੀ ਬਸ।
ਅੱਛਾ।
ਹਾਂਜੀ।
ਹੋਰ ਫਿਰ ਕੀਤੀ ਕੋਈ ਪਲੈਨਿੰਗ ਜਾਣ ਦੀ ਕਿਤੇ ਜਾਂ ਨਹੀਂ?
ਪਲੈਨਿੰਗ ਤੇ ਨਹੀਂ ਕੀਤੀ ਹਜੇ ਓਦਾਂ ਪਹਾੜਾਂ ਵੱਲ ਜਾਣ ਨੂੰ ਦਿਲ ਕਰਦਾ ਆ ਬਹੁਤ।
ਅੱਛਾ, ਦਿਲ ਕਰਦਾ ਹੈ ਅਜੇ ਕੀਤੀ ਨਹੀਂ ਪਲੈਨਿੰਗ।
ਨਹੀਂ। ਘਰ ਤੋਂ ਹੀ ਨੀ ਵੇਲ ਮਿਲਦੀ।
ਅੱਛਾ। ਹਜੇ ਜਾਇਓ ਵੀ ਨਾ ਉੱਧਰ ਨਾ ਪਹਾੜਾਂ ਆਲੀ ਸਾਈਡ। ਟ੍ਰੈਫਿਕ ਬਹੁਤ ਜਾਦੀ ਲੱਗੀ ਦੀ ਹੈ।
ਹਾਂਜੀ, ਗ਼ਰਮੀਆਂ ਆ ਨਾ ਇਸ ਕਰਕੇ
ਹਾਂਜੀ, ਤੁਸੀਂ ਸੋਸ਼ਲ ਮੀਡੀਆ ਦੇ ਫੋਨ ਓ, ਵੀਡੀਓਜ਼ ਵੇਖੀਆਂ ਹੀ ਹੋਣੀਆਂ ਨੇ।
ਹਾਂਜੀ- ਹਾਂਜੀ- ਹਾਂਜੀ -ਹਾਂਜੀ।
ਹਾਂਜੀ।
ਬਹੁਤ ਜਿਆਦਾ ਟ੍ਰੈਫਿਕ ਹੁੰਦੀ ਆ।
ਹਾਂਜੀ। ਤੁਹਾਡੇ ਸ਼ਹਿਰ ਦੇ ਕੋਲੋਂ ਤੇ ਪਹਾੜ ਕੋਲ ਹੀ ਨੇ। ਉ ਓਧਰੋਂ ਵੀ ਬੜੇ ਜਾਣੇ ਜਾਂਦੇ ਹੋਣੇ ਆ।
ਹਾਂਜੀ-ਹਾਂਜੀ, ਇਸ ਟਾਈਮ ਤਾਂ ਬਹੁਤ ਜਾਣੇ ਜਾਂਦੇ ਆ, ਗਰਮੀਆਂ ਹਨ ਨਾ।
ਹਾਂਜੀ, ਹਾਂਜੀ-ਹਾਂਜੀ।
ਸਾਡੇ ਤੇ ਸ਼ਹਿਰ ਦੇ ਉੱਪਰੋਂ ਹੀ ਪਹਾੜ ਦੇਖ ਜਾਂਦੇ ਆ।
ਹੁੰ- ਹੁੰ।
ਹਾਂ। ਨੇੜੇ ਹੈ ਨਾ।
ਮੈਂ ਵੀ ਸੋਚਦਾ ਪਿਆ ਸੀ। ਮੈਂ ਗਿਆ ਵਾ ਪਿਛਲੇ ਮਹੀਨੇ, ਉਹ ਪਿਛਲੇ ਮਹੀਨੇ ਕਹਿੰਨਾ ਵਾ। ਪਿਛਲੇ ਤਿੰਨ -ਚਾਰ ਦਿਨ ਪਹਿਲਾਂ ਗਿਆ ਵਾ, ਤੇ ਮੈਂ ਤਾਂ ਗਿਆ ਸੀ। ਕੋਲ ਹੀ ਮਤਲਬ ਕਿ ਪਹਾੜ ਚਾਲੂ ਹੁੰਦੇ ਆ ਹੀ ਨਾ ਉੱਥੇ ਇੱਕ ਮਾਤਾ ਦਾ ਮੰਦਰਿ ਹੈਗਾ। ਉੱਥੇ ਮਤਲਬ ਬਹੁਤ ਜ਼ਿਆਦਾ ਸ਼ਰਧਾਲੂ ਆਂਦੇ ਆ। ਮੈਂ ਵੀ ਓਥ
ਅੱਛਾ-ਅੱਛਾ।
ਉੱਥੇ ਵੀ ਬਹੁਤ ਜ਼ਿਆਦਾ ਭੀੜ ਸੀ। ਘੱਟੋ- ਘੱਟ ਢਾਈ ਤੋਂ ਤਿੰਨ ਘੰਟੇ ਆਪਾਂ ਲਾਈਨ ਚ ਹੀ ਖੜ੍ਹੇ ਖੜੇ ਰਹੇ।
ਅੱਛਾ-ਅੱਛਾ।
ਧੱਕਾ- ਮੁੱਕੀ ਬਹੁਤ ਜ਼ਿਆਦਾ ਹੁੰਦੀ। ਉੱਥੇ
ਨਾਲ ਕੌਣ-ਕੌਣ ਗਿਆ ਸੀ ਤੁਹਾਡੇ?
ਨਾਲ, ਮੇਰੇ ਮਾਸੀ ਹੋਣੀ ਆਏ ਦੇ ਸੀ। ਆਪਾਂ ਮਤਲਬ ਸਾਰੇ ਕਾਰ ਦੇ ਵਿੱਚ ਹੀ ਗਏ ਸੀ। ਮੇਰੇ ਮਸੋ ਦੀ ਭੁਈ ਹੋਨੀ ਸੀ। ਮੇਰੇ ਮੰਮਾ ਸੀ, ਫੁੱਫੜ ਜੀ ਸੀ। ਸਾਰੇ ਗਏ ਸ ਅ ਭੈਣਾਂ ਵੀ ਹੈਗੀਆਂ ਸੀਂ। ਭਰਾ ਵੀ ਸੀ।
ਅੱਛਾ- ਅੱਛਾ ਠੀਕ ਆ। ਫੇਰ ਮਜ਼ਾ ਆਇਆ। ਸਾਨੂੰ ਉੱਥੇ
ਬਹੁਤ ਮਜ਼ਾ ਆਇਆ। ਪਰ ਮਜ਼ਾ ਤਾਂ ਉਹ ਇੰਜੋਏ ਤਾਂ ਪੂਰਾ ਕੀਤਾ। ਫਿਰ ਮਜ਼ਾ ਉਦੋਂ ਖ਼ਰਾਬ ਹੋਇਆ। ਜਦੋਂ ਆਪਾਂ ਨਾ ਅੱਗੇ ਪਲੈਨਿੰਗ ਕੀਤੀ। ਦੀ ਸੀ ਕਿ ਵਾਟਰ ਪਾਰਕ ਵੀ ਜਾਵਾਂਗੇ। ਵਾਟਰ ਪਾਰਕ ਦੇ ਵਿੱਚ ਗਏ ਅੰਦਰ ਗਏ। ਮਤਲਬ ਐਂਟਰੀ ਲਈ ਟਿਕਟ ਘਟਾ ਕੇ ਐਂਟਰੀ ਲਿੱਤੀ। ਅੰਦਰ ਆਪਾਂ ਗਏ। ਅਤੇ ਸਵੀਮਿੰਗ ਹੀ ਕਰਨ ਦਾ ਅੰਦਰ ਵੇਖਿਆ ਐਡਾ ਰਸ਼ ਅਤੇ ਐਡਾ ਗੰਦ ਪਿਆ ਦਾ ਨਾ।
ਅੱਛਾ।
ਬੰਦਾ ਵੇਖ ਕੇ ਹੀ ਮਤਲਬ ਕਿ ਦਿਲ ਖ਼ਰਾਬ ਹੋਣ ਲੱਗ ਜਾ ਏਦਾਂ ਦਾ ਗੰਦ ਪਿਆ।
ਅੱਛਾ- ਅੱਛਾ ਮਤਲਬ ਕਿ ਵਾਟਰ ਪਾਰਕ ਨੇ ਮਜਾ ਖ਼ਰਾਬ ਕਰਤਾ ਨਾ ਤੁਹਾਡਾ।
ਹਾਂਜੀ। ਸਾਰੀ ਟਰਿਪ ਐਡੀ ਵਧੀਆ ਸੀ। ਅੱਗੇ ਜਾ ਕੇ ਮਤਲਬ ਐਂਡਿੰਗ ਮਾੜੀ ਹੋਈ। ਫਿਰ
ਅੱਛਾ -ਅੱਛਾ
ਉੱਥੇ ਅੰਦਰ ਅੰਦਰ ਗਏ ਅਤੇ ਅੰਦਰ ਪਾਣੀ ਦਾ ਐਡਾ ਬੁਰਾ ਹਾਲ ਹੋਇਆ। ਗੰਦਾ ਰੰਗ ਹੋਇਦਾ ਪਾਣੀ ਦਾ ਵਿੱਚ ਵਾਲ ਤੈਰਦੇਵੇ। ਬੰਦਾ ਇਹੋ ਜੇ ਪਾਣੀ ਨੂੰ ਵੇਖ ਕੇ ਕਿੱਦਾਂ ਨਹਾ ਲੈਗਾ। ਤੁਸੀਂ ਆਪ ਹੀ ਦੱਸੋ।
ਸਹੀ ਗੱਲ ਆ ਬਿਲਕੁਲ ਗੰਦੇ ਪਾਣੀ ਚਕਾਉਣ ਹੀ ਨਹਾ ਆਊਗਾ।
ਹਾਂਜੀ ਨੇੇਰਾ ਇਨਫੈਕਸ਼ਨ ਦਾ ਘਰ
ਬਿਲਕੁਲ ਅਗਰ ਵਾਟਰ ਪਾਰਕ ਜਾਣਾ ਹੋਵੇ ਕੋਈ ਕਲੀਨ ਵਗੈਰਾ ਜਗ੍ਹਾ ਤੇ ਜਾਵੇ ਨਾ ਬੰਦਾ
ਹਾਂਜੀ ਕੋਈ ਨੈਚੁਰਲ ਵਾਟਰਫਾਲ ਹੋਏ ਜਾਂ ਫਿਰ ਕੋਈ ਰੈਪਿਊਟਿਡ ਹੋਏ
ਜਿਹੜੇ ਜਿਹੜੇ ਤੁਹਾਨੂੰ ਲੈ ਕੇ ਗਏ ਸੀ ਉੱਥੇ ਉਹਨਾਂ ਨੂੰ ਨੀ ਪਤਾ ਸੀਗਾ
ਉਹਨਾਂ ਨੂੰ ਕੀ ਕਰ ਸਕਦੇ ਹੋ ਉਹ ਜਿਹੜੇ ਲੈ ਕੇ ਗਏ ਸੀ ਉਹ ਤੇ ਕੁੜੀਆਂ ਸੀ ਉਹਨਾਂ ਵਿਚਾਰੀਆਂ ਨੂੰ ਕੀ ਪਤਾ ਉਹ ਆਪਣੇ ਕੰਮਾਂ ਕਾਰਾਂ ਚ ਵਿਚਾਰੀਆਂ ਲੁੱਝੀਆਂ ਰਹਿੰਦੀਆਂ ਉਹ ਵੀ ਸਾਡੇ ਨਾਲ ਹੀ ਉਦੋਂ ਗਈਆਂ ਸੀ ਵਿਹਲੀਆਂ ਹੋ ਕੇ
ਅੱਛਾ ਅੱਛਾ ਠੀਕ ਆ
ਜੇ ਉਹਨਾਂ ਨੂੰ ਵੀ ਪਤਾ ਹੁੰਦਾ ਉਹਨਾਂ ਨੇ ਥੋੜ੍ਹੀ ਸਾਨੂੰ ਲੈ ਕੇ ਜਾਣਾ ਸੀ ਉਹ ਤੇ ਵਿਚਾਰੀਆਂ ਬੜੀਆਂ ਚੰਗੀਆਂ ਉਹਨਾਂ ਨੇ ਸਾਨੂੰ ਉੱਥੇ ਤੱਕ ਪਹਾੜ ਘੁੰਮਾਤੇ
ਅੱਛਾ ਅੱਛਾ ਠੀਕ ਆ
ਹਾਂਜੀ
ਹੋਰ ਹੋਰ ਫੇਿਰ ਕਿਤੇ ਘੁੰਮਣ ਦਾ ਪਲੈਨ ਨਹੀਂੀ ਬਣਾਉਣਾ ਤੁਸੀਂ
ਅਸੀਂ ਹੁਣ ਸੋਚਦੇ ਪਏ ਹਾਂ ਕਿ ਇੱਧਰੋਂ ਗੁਰਦੁਆਰਾ ਸਾਹਿਬ ਹੈਗਾ ਉੱਧਰ ਹੋ ਕੇ ਆ ਬਏ
ਅੱਛਾ ਅੱਛਾ ਠੀਕ ਆ ਹੋਰ
ਤੁਸੀਂ ਬਣਾਇਆ ਪਲੈਨ
ਅਸੀਂ ਤਾਂ ਨਹੀਂ ਬਣਾਇਆ ਹਜੇ ਅਸੀਂ ਥੋੜੇ ਦਿਨ ਪਹਿਲਾਂ ਹੀ ਘੁੰਮ ਕੇ ਆਏ ਸੀਗੇ
ਅੱਛਾ ਤੁਸੀਂ ਕਿੱਥੇ ਹੋ ਕੇ ਆਏ ਸੀ
ਅਸੀਂ ਵੀ ਪਹਾੜਾਂ ਵਾਲੀ ਸਾਈਡ ਹੀ ਗਏ ਸੀਗੇ
ਅੱਛਾ ਜੀ
ਹਾਂਜੀ ਪਹਾੜ ਇੰਨੇ ਵਧੀਆ ਆਸੇ ਪਾੈਸੇ ਇੰਨਾ ਵ ਵਧੀਆ ਇਨਵਾਇਰਮੈਂਟ ਸੀਗਾ ਬਸ ਜਾਂਦੇ ਹੋਏ ਥੋੜਾ ਸਿਹਤ ਖਰਾਬ ਹੋ ਗਈ ਸੀਗੀ
ਅੱਛਾ ਉਹ ਫੇਰ ਕਈਆਂ ਨੂੰ ਨਹੀਂ ਨਾ ਸਿਖਾਉਂਦੀ ਗੱਡੀ ਤਾਂ ਕਰਕੇ ਕਿ ਨਾਲੇ ਪਹਾੜੀ ਇਲਾਕਾ
ਹਾਂਜੀ ਹਾਂਜੀ
ਪਰ ਇਹ ਹੈਗਾ ਕਿ ਜਿਹੜੇ ਜਦੋਂ ਆਪਾਂ ਪਾੜਾਂ ਵਾਲੀ ਸੇਡ ਜਾਂਨੇ ਹਾਂ ਨਾ ਸਾਨੂੰ ਨੇਚਰ ਦੀ ਅਸਲੀ ਫੀ ਲਿੰਗ ਆਉਂਦੀ ਆ ਜਿਹੜੇ ਸ਼ਹਿਰ ਹੈਗੇ ਨੇ ਇੱਥੇ ਦੇ ਨਿਰਾ ਪੋਲਿਊਸ਼ਨ ਹੈ
ਜੀ ਜੀ ਬਿਲਕੁਲ ਬਿਲਕੁਲ ਏਅਰ ਪੋਲਿਊਸ਼ਨ ਨੋਇਜ਼ ਪੋਲਿਊਸ਼ਨ
ਹਾਂਜੀ ਜਿਸ ਸਾਬ ਨਾਲ ਹੁਣ ਪਰ ਪਾੜਾਂ ਤੇ ਵੀ ਜਨਤਾ ਜਾਂਦੀ ਵੀ ਉੱਥੇ ਵੀ ਦੂਰ ਨੀ ਹੈਗੇ ਦਿਨ ਜਦੋਂ ਪੋਲਿਊਸ਼ਨ ਹੋਣ ਲੱਗ ਜੇਗਾ
ਹਾਂਜੀ
ਜਦੋਂ ਅਸੀਂ ਗਏ ਸੀਗੇ ਉੱਥੇ ਤਾਂ ਮਤਲਬ ਐਨ ਸਾਰਾ ਸਾਈਡ ਤੇ ਗ੍ਰੀਨ ਗ੍ਰੀਨ ਕਿਤੇ ਪਾਣੀ ਸੀਗਾ ਏਦਾਂ ਸਾਈਡ ਤੇ ਪਹਾੜ ਹੀ ਪਹਾੜ ਇੰਨਾ ਵਧੀਆ ਵਿਊ ਸੀਗਾ ਹਾਂਜੀ
ਮਤਲਬ ਪਰ ਉਹ ਵਾਲੀ ਸਾਈਡ ਨਾ ਚੀਜ਼ਾਂ ਮਹਿੰਗੀਆਂ ਵੀ ਬੜੀਆਂ ਨੇ ਪਹਾੜਾਂ ਵਾਲੀ ਸਾਈਡ
ਹਾਂਜੀ ਫੇ ਉਹ ਅਲੱਗ ਸਾਈਡ ਪੈਂਦੀ ਹੈ ਨਾ ਫੇ ਆਪਣਾ ਸ਼ਹਿਰ ਨੀ ਪੈਂਦਾ ਹੈਗਾ ਅਸੀਂ ਕਿਤੇ ਘੁੰਮਣ ਜਾ ਵਾਂਗੇ ਉਹਨਾਂ ਨੇ ਤਾਂ ਮਹਿੰਗੀਆਂ ਹੀ ਲਗਾਣੀਆਂ ਚੀਜ਼ਾਂ ਸਾਨੂੰ
ਨਹੀਂ ਮਹਿੰਗੀਆਂ ਤੇ ਚਲ ਲਾਦੇ ਹੀ ਨੇ ਪਰ ਜ਼ਿਆਦਾ ਹੀ ਰੇਟ ਅੱਪ ਕਰਕੇ ਦੱਸਦੇ ਨੇ ਨਾ
ਹਾਂਜੀ ਹਾਂਜੀ
ਨਾਲੇ ਉੱਥੇ ਉਹਨਾਂ ਦੀ ਤੇ ਚੱਲਣੀ ਹੈ ਕਿਉਂਕਿ ਦਕਾਨਾਂ ਉਹਨਾਂ ਦੀਆਂ ਨੇ ਸਭ ਨੇ ਇੱਕ ਰਾਏ ਕਿ ਤੀ ਦੀ ਹੁੰਦੀ ਹੈ ਕਿ ਇਹ ਇਹਦੇ ਤੋਂ ਉੱਤੇ ਕੋਈ ਚੀਜ਼ ਨਹੀਂ ਵੇਚੇਗਾ
ਹਾਂਜੀ ਹਾਂਜੀ ਸਾ ਮਤਲਬ ਅ ਓਦਾਂ ਵੀ ਏਦਾਂ ਸ ਉਹ ਸੋਚਦੇ ਆ ਕਿ ਹਾਂ ਹੁਣ ਅਗਰ ਇਹ ਸਾਡੇ ਕੋਲ ਆਏ ਆ ਤਾਂ ਫੇਿਰ ਮਤਲਬ ਜਰੂਰ ਇਹਨਾਂ ਨੇ ਤਾਂ ਲੈ ਕੇ ਜਾਣਾ ਹੀ ਆ ਸਮਾਨ ਅਸੀਂ ਜਿੰਨਾ ਮਰਜੀ ਮਹਿੰਗਾ ਦੱਸ ਦਵਾਂਗੇ ਉਹਨਾਂ ਨੂੰ
ਹਾਂਜੀ ਆਪਾਂ ਵੀ ਪਿੱਛੇ ਗਏ ਤੇ ਜਿਹੜੀ ਵੀ ਰਪੇ ਵਾਲੀ ਪਾਣੀ ਦੀ ਬੋਤਲ ਸੀ ਨਾ ਉਹ ਸਿੱਧਾ ਹੀ ਪੰਜਾਹ ਰਪੇ ਦੀ ਵੇਚਦੇ ਪੇ ਸੀ ਉਹ
ਅੱਛਾ ਅੱਛਾ
ਹਾਂਜੀ
ਠੀਕ ਆ ਹੋਰ ਫੇਰ ਤੁਸੀਂ ਸਟੇ ਨੀ ਕੀਤਾ ਉੱਥੇ
ਸਟੇ ਸੋਚਿਆ ਸੀ ਕਰਾਂਗੇ ਸਟੇ ਪਰ ਨਹੀਂ ਫਿਰ ਖਰਚਾ ਜਦੋਂ ਏਡਾ ਜ਼ਿਆਦਾ ਏ ਤੇ ਬੰਦਾ ਸਟੇ ਕਿੱਥੋਂ ਕਾਰ ਲੇ
ਹਾਂਜੀ ਹਾਂਜੀ
ਬਹੁਤ ਮੰਨ ਲੋ ਕਿ ਸਾਡਾ ਚਾਰ ਪੰਜ ਘੰਟਿਆਂ ਦੇ ਵਿੱਚ ਨਾ ਅੱਠ ਨੌ ਯਾਰ ਸਾਫ਼ ਹੋ ਗਿਆ ਸੀ ਤੇ ਹੁਣ ਤੁਸੀਂ ਆਪ ਦੱਸੋ ਇੰਨੇ ਜਾਣੇ ਉੱਤੋਂ ਸਟੇ ਕਿੱਦਾਂ ਕਰ ਲਈਏ
ਹਾਂਜੀ ਹਾਂਜੀ ਸਹੀ ਗੱਲ ਆ
ਨਾਲੇ ਜਿਹੜੇ ਸਾਡੇ ਨਾਲ ਗਏ ਸੀ ਉਹ ਦੂਰੋਂ ਦੂਰੋਂ ਆਏ ਦੇ ਸੀ ਉਹਨਾਂ ਦੀ ਟਿਕਟਾਂ ਬੁੱਕ ਸੀ ਉਹਨਾਂ ਨੇ ਅਗਲੇ ਦਿਨ ਵਾਪਸ ਵੀ ਜਾਣਾ ਸੀ
ਅੱਛਾ ਅੱਛਾ ਠੀਕ ਆ ਠੀਕ ਆ
ਹਾਂਜੀ
ਹੁਣ ਚਲੇ ਗਏ ਓਹ ਵਾਪਿਸ
ਹੋਰ ਨਹੀਂ ਹਜੇ ਨਹੀਂ ਗਏ ਦੋ ਦਿਨ ਹਜੇ ਰਹਿਣਗੇ ਮਤਲਬ ਕਿ ਦੋ ਦਿਨ ਰਹਿਣ ਹਲੇ ਉਹਨਾਂ ਨੇ ਕੱਲ ਜਾਣਾ ਹੈ
ਅੱਛਾ ਅੱਛਾ ਕੱਲ ਚੱਲ ਜਾਣਾ ਨਾ
ਹਾਂਜੀ ਹਾਂਜੀ
ਠੀਕ ਆ
ਤੇ ਤੁਸੀਂ ਨਹੀਂ ਗਏ ਆਪਣੇ ਭੂਆ ਘਰ ਯਾਂ ਨਾਨੀ ਘਰ
ਨਹੀਂ ਨਹੀਂ ਆਪਾਂ ਗਏ ਨੀ ਫੇਰ ਇਨੀ ਗਰਮੀ ਆ ਕਿੱਦਾਂ ਜਾਵੇ ਬੰਦਾ
ਹਾਂਜੀ ਇਹ ਗੱਲ ਤੇ ਠੀਕ
ਪਹਿਲਾਂ ਚਾਰ ਪੰਜ ਘੰਟੇ ਜਾਵੇ ਲਾ ਕੇ ਗਰਮੀ ਇੰਨੀ ਵਾਪਸ ਆਉਣਾ ਮੁਸ਼ਕਿਲ ਆ ਗਰਮੀ ਚ
ਮਜ਼ਾ ਤੇ ਉਹਨਾਂ ਦਾ ਹੁੰਦਾ ਹੈ ਜਿਹੜੇ ਜਿਹਨਾਂ ਦੇ ਨਾਨੀ ਘਰ ਪਹਾੜਾ ਤੇ ਹੁੰਦੇ ਨੇ ਨਾ
ਹਾਂ ਬਿਲਕੁਲ ਫੇਰ ਉਹ ਘੁਮਾਉਂਦੇ ਵੀ ਹੈ ਨਾ।
ਹਾਂ ਨਾਲ ਘੁਮਾਉਂਦੇ ਨੇ ਨਾਲ ਉਹਨਾਂ ਦੇ ਘਰ ਹੀ ਰਹਿ ਲਈਏ ਤੇ ਬੜੀ ਗੱਲ
ਹਾਂ ਅ।
ਹੋਰ ਘਰ ਪਰਿਵਾਰ ਵਧੀਆ ਸਭ
ਹੋਰ।
ਅੱਛਾ ਤੇ ਆ ਗਏ ਵੱਡੀ ਭੈਣ ਕੰਮ ਤੋਂ ਜਾਂ ਨਹੀਂ।
ਨਹੀਂ ਨਹੀਂ ਹਲੇੇ ਆਏ ਨਹੀਂ ਹੋਣੇ ਕਿੰਨਾ ਆਉਣ ਵਾਲੇ ਹੋਣੇ ਆ ਬਸ
ਅੱਛਾ ਜੀ ਰੋਟੀ ਪਾਣੀ ਹੋ ਗਈ
ਨਹੀਂ ਹਾਲੇ ਖਾਧਾ ਨ ਆ ਬਣ ਗਿਆ ਆ ਓਦਾਂ। ਬਸ ਖਾਣਾ ਹਾਂਜੀ ਤੁਸੀਂ ਖਾ ਲਈ ਰੋਟੀ।
ਅਸੀਂ ਵੀ ਨਹੀਂ ਖਾਧੀ
ਅੱਛਾ ਕੀ ਬਣਾਇਆ ਤੁਸੀਂ।
ਅਸੀਂ ਬਣਾਈਏ ਸ਼ਾਇਦ ਮੁੂੰਗੀ ਸਾਬਤ ਦਾਲ ਬਣਾਈ ਐ ਤੁਸੀਂ ਕੀ ਬਣਾਇਆ।
ਅਸੀਂ ਦਾਲ ਬਣਾਈ ਆ ਨਾਲ ਚਾਵਲ ਬਣਾਏ ਆ
ਅੱਛਾ ਦਾਲ ਚਾਵਲ ਬਣਾਏ ਆ, ਹਾਂਜੀ ਦਾਲ ਚਾਵਲ ਵੀ ਸਵਾਦ ਹੁੰਦੇ ਆ ਵੈਸੇ। ਕਦੀ-ਕਦੀ, ਹਾਂਜੀ ਕਦੀ-ਕਦੀ ਰੋਟੀ ਨੂੰ ਛੱਡ ਕੇ ਚਾਵਲ ਵੀ ਬਣਾਣੇ ਚਾਹੀਦੇ ਨੇ।
ਹੂੰ, ਮੰਮਾ ਤਾਂ ਬਣਾ ਲੈਂਦੇ ਆ
ਹਾਂਜੀ, ਸਗੋਂ ਵਧੀਆ ਗੱਲ ਏ ਸਾਡੇ ਤੇ ਰੋਜ਼ ਈ ਰੋਟੀ ਬਣਦੀ।
ਅੱਛਾ-ਅੱਛਾ, ਚਾਵਲ ਖਾਂਦੇ ਨੀ ਤੁਸੀਂ
ਚਾਵਲ ਖਾਣੇ ਆ ਚਾਵਲ ਜ਼ਿਆਦਾ ਦੁਪਹਿਰੇ ਹੀ ਬਣਦੇ ਆ ਜਾਂ ਕੜੀ ਚਾਵਲ ਜਾਂ ਰਾਜਮਾਂ ਚਾਵਲ। ਦਾਲ ਚਾਵਲ ਬੜੇ ਘੱਟ ਬਣਾਂਦੇ ਆ ਹੁਣ ਮੈਂ ਕਹਾਂਗਾ ਦਾਲ ਚਾਵਲ ਵੀ ਬਣਾਣੇ ਚਾਲੂ ਕਰੋ।
ਅੱਛਾ-ਅੱਛਾ, ਤੁਹਾਡਾ ਕਹਿਣਾ ਮੰਨ ਲੈਂਦੇ ਆ।
ਕਹਿਣਾ ਮੰਨ ਵੀ ਲੈਂਦੇ ਆ ਤੇ ਨਹੀਂ ਵੀ ਮੰਨਦੇ ਚਲੋ ਇੱਕ ਵਾਰੀ ਕੋਸ਼ਿਸ਼ ਕਰਾਂਗਾ ਕਹਿ ਕੇ!
ਅੱਛਾ ਅੱਛਾ!
ਚਲੋ ਠੀਕ ਐ ਫਿਰ ਕਰਦੋ।
ਠੀਕ ਆ, ਠੀਕ ਆ ਓਕੇ ਓਕੇ।